ਹੈਲੋ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਐ?
ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ?
ਵਧੀਆ ਵਧੀਆ, ਹੋਰ ਦੱਸੋ?
ਔਰ ਜੀ ਬਸ ਬੈਠੇ ਸੀ, ਬਹਿਲੇ ਸੀ ਹੁਣ
ਕਰ ਲਿਆ ਨਾਸ਼ਤਾ?
ਦੁਪਹਿਰ ਦਾ ਵੀ ਹੋ ਗਿਆ ਸਾਡਾ ਤਾ, ਨਾਸ਼ਤਾ ਵੀ ਕਰਲਿਆ, ਲੰਚ ਵੀ ਕਰ ਲਿਆ ਹਾਂਜੀ।
ਬੜੀ ਜਲਦੀ ਕਰ ਲਿਆ।
ਹਾਂ ਬਸ ਟਾਈਮ ਨਾਲ ਹੀ ਕਰ
ਹੂੰ ਔਕੇ-ਔਕੇ, ਨਹੀਂ ਅੱਜ ਸਾਡੇ ਸੰਡੇ ਲੇਟ ਹੋ ਜਾਂਦੇ ਆ ਸਭ
ਨਹੀਂ ਸਾਡਾ ਸੰਡੇ ਜਲਦੀ ਹੋ ਜਾਂਦਾ, ਬਿਲਕੁਲ ਮਤਲਬ ਪਹਿਲੇ ਨਾਲੋ ਨਾ ਕਾਫ਼ੀ ਜਲਦੀ ਹੋ ਜਾਂਦਾ, ਮਤਲਬ ਵੈਸੇ ਤਾਂ ਅਸੀਂ ਦਸ ਵਜੇ ਕਰਦੇ ਹਾਂ ਨਾਸ਼ਤਾ, ਲੇਕਿਨ ਸੰਡੇ ਨੂੰ ਕੀ ਹੁੰਦਾ ਹੈ ਜੀ, ਅੱਠ ਸਾਢੇ ਅੱਠ ਵਜੇ ਨਾਸ਼ਤਾ ਹੋ ਜਾਂਦਾ ਏ।
ਨਹੀ, ਅਸੀਂ ਲੇਟ ਕਰੀ ਦਾ।
ਛੇ ਵਜੇ ਉਠ ਜਾਈ ਦਾ ਏ। ਅੱਛਾ-ਅੱਛਾ। ਹਜੇ ਨਾਸ਼ਤਾ ਹੁਣ ਕੀਤਾ ਤੁਸੀ ਹੈਂ, ਜਾਂ ਕਰ ਲਿਆ ਹੈਂ, ਕਰਨਾ ਜੇ।
ਕਰ ਲਿਆ ਨਾਸ਼ਤਾ, ਹਜੇ ਰੋਟੀ ਖਾਣੀ ਹੈ ਦੁਪਹਿਰ ਦਾ ਲੰਚ।
ਅੱਛਾ-ਅੱਛਾ ਨਾਸ਼ਤਾ ਕਰ ਲਿਆ ਸਹੀ ਹੈ, ਸਹੀ ਹੈ। ਬਸ ਜੀ ਵਧੀਆ। ਬਸ ਬੈਠੇ ਸੀ ਐਵੇਂ ਹੀ, ਦਫ਼ਤਰ ਚ ਆਏ ਸੀ ਹੁਣ।
ਅੱਛਾ, ਹੋਰ ਮੌਸਮ ਕਿਵੇਂ ਓਧਰ?
ਮੌਸਮ ਅੱਜ, ਥੋੜਾ ਝੜ੍ਹ ਜਿਹਾ ਬਣਿਆ ਦਾ ਬੱਦਲ ਜੇ ਛਾਏ ਹੋਏ, ਨੇ ਸਾਰੇ
ਹੂੰ।
ਬਰਸਾਤ ਦਾ ਮੌਸਮ ਤਾਂ ਬਣਿਆ ਲੇਕਿਨ, ਬਰਸਾਤ ਆ ਨਹੀ ਰਹੀ।
ਅੱਛਾ-ਅੱਛਾ, ਨਹੀਂ ਸਾਡੇ ਇੱਥੇ ਅੱਜ਼ ਆਈ ਏ ਬਾਰਿਸ਼ ਥੋੜ੍ਹੀ ਜਿਹੀ ਹਾਂ, ਬੱਦਲ ਸਾਰੀ ਜਗ੍ਹਾ ਹੀ ਬਣੇ ਹੋਏ ਨੇ।
ਹਾਂ ਬੱਦਲ ਤਾਂ ਲਗਭਗ ਬਣੇ ਦੇ ਨੇ, ਬਰਸਾਤ ਨਹੀਂ ਆ ਰਹੀ ਨਾ ਬਹੁਤ ਮਤਲਬ ਹੁੰਮਸ ਹੋਈ ਦੀ ਹੈ, ਬਹੁਤ
ਹੁੰਮਸ ਹੋਈ ਪਈ, ਗਰਮੀ ਵੀ ਬਹੁਤ ਏ।
ਹਾਂਜੀ ਹਾਂਜੀ, ਬਿਲਕੁਲ।
ਹੋਰ, ਕੋਈ ਨੀ ਆ ਜਾਏਗੀ ਬਾਰਿਸ਼ ਵੀ, ਰੇਨੀ ਸੀਜਨ ਹੁਣ ਸ਼ੁਰੂ ਹੋਈ ਏ ਬਾਰਿਸ਼ ਚਲੋ ਹੁਣ ਬਾਰਿਸ਼ਾਂ ਹੀ ਨੇ, ਫਿਰ ਦਿਖਾਈ ਨਿਊਜ਼ ਵਗੈਰਾ ਚ, ਯਹਾਂ ਪੇ ਬਾੜ ਆਈ ਹੈ ਵਹਾਂ ਪੇ ਆਈ ਐ।
ਹਾਂ ਸਾਡੇ ਅੰਦਰ ਨੀ ਆਉਂਦੀ ਬਾੜ, ਸਾਡੇ ਸ਼ਹਿਰ ਚ ਬਾੜ ਨੀ ਆਉਂਦੀ, ਸਾਡਾ ਸ਼ਹਿਰ ਬਹੁਤ
ਸਾਡੇ ਵੀ ਨੀ ਆਉਂਦੀ।
ਹਾਂਜੀ,
ਕੁਛ ਏਰੀਆ ਚ ਆਂਦੀ ਏ, ਜਿੱਥੇ ਨੇੜੇ ਤੇੜੇ ਆਉਣ ਬਾਕੀ ਸਾਡੇ ਇੱਧਰ ਤਾਂ ਨਹੀ।
ਹਾਂ ਹਾਂ ਸਹੀ ਗੱਲ ਏ। ਅਪਣੇ ਵਾਲੇ ਏਰੀਏ ਤੇ ਫੇਰ ਓਹੀ, ਬਾੜ ਬੂੜ ਵਾਲਾ ਕੋਈ ਸੀਨ ਨੀ ਹੁੰਦਾ ਬਾਰਿਸ਼ ਆਜੇ, ਹੁਣ ਹਵਾ ਚੱਲ ਰਹੀ ਪੂਰੀ ਠੰਡੀ ਨਾ
ਹੂੰ ਹੂੰ ਹੂੰ
ਹੂੰ, ਪੂਰੀ ਠੰਡੀ ਹਵਾ ਚੱਲ ਰਹੀ ਲੇਕਿਨ ਬਰਸਾਤ ਮੌਸਮ ਤਾਂ ਪੂਰਾ ਬਰਸਾਤ ਦਾ ਜਿਵੇਂ ਹੁਣੇ ਆ ਅਜੇ ਤਾਂ ਰੁਕੇ ਹੀ ਨਾ। ਲੇਕਿਨ ਆਈ ਨਹੀ ਰਹੀ ਨਾ , ਹਵਾ ਨਾਲ ਹਵਾ ਨਾਲ ਬਦੱਲ ਹਾਂਜੀ ਹਵਾ ਨਾਲ ਹੀ ਬੱਦਲ ਹਾਂ ਆ ਗਿਆ ਮੈਂ ਬਾਹਰ ਆ ਗਿਆ ਦਫ਼ਤਰ ਚੋ, ਹਾਂਜੀ
ਹੋਰ
ਵਧਿਆ ਜੀ ਵਧਿਆ, ਬਸ
ਬਸ ਵਧੀਆ, ਹੋਰ ਸੁਣਾਓ। ਬਸ ਬੈਠੇ ਹਾਂ ਨਾਸ਼ਤਾ ਨੁਸ਼ਤਾ ਕਰਕੇ
ਅੱਛਾ ਆਰਾਮ ਕਰ ਰਹੇ ਹੋ, ਹੈਂ।
ਹੂੰ ਹੂੰ
ਜ਼ਰੂਰੀ ਏ, ਆਰਾਮ ਵੀ ਜ਼ਰੂਰੀ ਏ, ਸੇਹਤ ਵਾਸਤੇ। ਕਿੱਦਾਂ ਦਾ ਮੌਸਮ ਵਧੀਆ ਲੱਗਦਾ ਤੁਹਾਨੂੰ? ਹਾਂ ਸੰਡੇ, ਸਾਡਾ ਕਾਹਦਾ ਸੰਡੇ। ਕੰਮ ਤੇ ਓਨਾ ਹੀ ਕਰਨਾ ਪੈਣਾ ਹੁੰਦਾ ਸੰਡੇ ਵੀ, ਹੈਨਾ।
ਹੂੰ ਹੂੰ
ਹੂੰ।
ਮੌਸਮ ਤੇ ਦੋਨ ਸਾਰੇ ਹੀ ਅੱਛੇ ਲੱਗਦੇ ਨੇ ਪਰ ਜ਼ਿਆਦਾ ਵਧੀਆ ਸਰਦੀ ਦਾ ਹੀ ਲੱਗਦਾ ਏ ਸਰਦੀਆਂ ਦੇ ਕਿਉਂਕਿ ਉਹਦੇ ਚ ਪਤਾ ਨਹੀਂ ਲੱਗਦਾ ਠੰਡ ਦਾ ਇੰਨਾ। ਘਰ ਦੇ ਅੰਦਰ ਰ ਗਰਮੀਆਂ ਚ ਤੇ ਘਰ ਵੀ ਬਾਹਰ ਵੀ ਨਾ ਨਿਕਲ ਸਕਦੇ ਆਾਂ ਕਿਧਰੇ ਨਾ ਜਾ ਸਕਦੇ ਹ ਬਲਕਿ ਕਿਸੇ ਦੇ ਘਰ ਜਾਓ ਨਾ ਉਹ ਵੀ ਨੀ ਅੱਛਾ ਲੱਗਦਾ ਵੀ ਇੰਨੀ ਗਰਮੀ ਚ ਆਵੇ ਉਹਨਾ ਨੂੰ ਵੀ ਦਿੱਕਤ ਹੁੰਦੀ ਹੈ
ਪੁੱਜਦੇ ਪੁੱਜਦੇ ਹੀ ਆਪਣਾ ਬੁਰਾ ਹਾਲ ਜਾਂਦਾ ਨਾ ਬੰਦੇ ਦਾ ਮੰਨੋ ਤੁਸੀਂ ਜਾ ਰਹੇ ਹੋ ਕਿਸੇ ਦੇ ਘਰ ਤੁਸੀਂ ਚਾਹੇ ਬਾਈਕ ਬੁਈਕ ਤੇ ਜਾਓ ਚਾਹੇ ਕਾਰ ਕੂਰ ਤੇ ਜਾਓ ਗਰਮੀ ਤਾਂ ਲੱਗਣੀ ਉੱਥੇ ਪਹੁੰਚਨ ਤੱਕ ਤੇ ਹਾਲ ਈ ਖ਼ਰਾਬ ਹੋ ਜਾਂਦੇ ਬੰਦੇ ਦੇ
ਹੂੰ ਹੂੰ ਇਹ ਹੁਣ ਅਗਸਤ ਸਤੰਬਰ ਦਾ ਐਵੇਂ ਹੀ ਰਹੇਗਾ
ਹੂੰ ਹੂੰ ਹੂੰ ਵੈਸੇ ਵੀ ਮੌਸਮ ਅਕਤੂਬਰ ਨਵੰਬਰ ਮਤਲਬ ਦੀਵਾਲੀ ਦੇ ਆਸ ਪਾਸ ਉਸ ਤੋਂ ਬਾਅਦ ਅਪ੍ਰੈਲ ਦਾ ਮੌਸਮ ਬਿਲਕੁਲ ਸਹੀ ਹੁੰਦਾ ਹੈ ਮਾਰਚ ਅਪ੍ਰੈਲ ਦਾ ਉਹ ਚਾਰ ਮਹੀਨੇ ਸਹੀ ਲਗਦੇ ਬਾਕੀ ਬੜੀ ਜ਼ਿਆਦਾ ਠੰਡ ਹੈ ਕਦੀ ਜ਼ਿਆਦਾ ਗਰਮੀ ਐ
ਸਾਡੇ ਇੱਥੇ ਬੜੀ ਗਰਮੀ ਹੈ ਨਵੰਬਰ ਦਸੰਬਰ ਤੱਕ ਵੀ ਚੱਲਦੇ ਨੇ ਅਸੀਂ
ਹਾਂਜੀ ਹਾਂਜੀ ਬਿਲਕੁਲ
ਬਸ ਤਿੰਨ ਮਹੀਨੇ ਬੰਦ ਰਹਿੰਦੇ ਨੇ
ਹਾਂਜੀ
ਹੂੰ ਹੂੰ ਹੋਰ
ਹਾਂਜੀ ਹਾਂਜੀ
ਹੋਰ ਚਾਹ ਪਾਣੀ ਸ਼ਾਮੀ
ਚਾਹ ਪਾਣੀ ਸ਼ਾਮ ਦੇ ਟਾਈਮ ਪੰਜ ਵਜੇ ਅਉਣਾ ਪੰਜ ਵਜੇ ਚਾਹ ਪੀ ਦੀਏ
ਹੋਰ ਸੁਣਾਓ ਬਾਰਿਸ਼ ਐਵੀਂ ਏ ਸਾਰੀ ਜਗ੍ਹਾ ਟ੍ਰੈਫਿਕ ਵੀ ਹੋ ਜਾਂਦਾ ਹੈ ਜਗ੍ਹਾ ਜਗ੍ਹਾ
ਹਾਂ ਬਾਰਿਸ਼ ਕਰਕੇ ਪਾਣੀ ਇਕੱਠਾ ਹੋ ਜਾਂਦਾ ਪਾਣੀ ਦੀ ਮਤਲਬ ਕਿ ਸਰਕਾਰ ਵੀ ਇਸ ਚੀਜ਼ ਤੇ ਧਿਆਨ ਨਿ ਦਿੰਦੀ ਨਾ ਪੂਰਾ ਬਹੁਤ ਜ਼ਿਆਦਾ ਸੜਕਾਂ ਖਰਾਬ ਹੈਗੀਆਂ ਨੇ ਰੋਡ ਟੁੱਟ ਤੇਵੇ ਨਾ ਬਰਸਾਤ ਆਉਣ ਦੀ ਦੇਰ ਏ ਬਸ ਪਾਣੀ ਨਾਲ ਦੀ ਨਾਲ ਰੁਕਦਾ ਹੈ
ਇਹਥੇ ਸਾਡੀ ਵੀ ਤੇ ਗ਼ਲਤੀ ਹੁੰਦੀ ਹੈ ਨਾ ਅਸੀਂ ਰੂਲ ਫੋਲੋ ਹੀ ਨਹੀਂ ਕਰਾਂਗੇ ਤੇ ਜਿਵੇਂ ਹੁਣ ਕਈ ਵਾਰੀ ਕਚਰਾ ਫੈਂਕਦੇ ਨਾਲੀਆਂ ਚੀ ਪਨੀਆ ਫੰਕ ਦਿੰਦੇ ਨੇ ਫਿਰ ਹਮ ਹਮ
ਥੋੜਾ ਫਰਕ ਪੈਂਦਾ ਸੀ ਲੇਕਿਨ ਅਜ ਅੰ ਅੰਡਰ ਗਰਾਊਂਡ ਹੋਣਕੇ ਨਾ ਉਹਦਾ ਬੜਾ ਫ਼ਰਕ ਪੈਂਦਾ ਨਾ ਪਾਣੀ ਨੂੰ ਪਾਣੀ ਰੁਕ ਜਾਂਦਾ ਬਹੁਤ ਜ਼ਿਆਦਾ ਸੜਕਾਂ ਤੇ ਹਾਂਜੀ
ਭਡੇ ਵੀ ਬਣੀਆਂ ਹੋਈਆਂ ਨੇ ਪਰ ਸਭ ਨੇ ਆਪਣੇ ਆਪ ਆਪਣੇ ਸਭ ਨਾਲੀਆਂ ਬੰਦ ਕਰ ਦਿੱਤੀਆਂ ਇੱਥੇ ਸਰਕਾਰ ਨੇ ਤੇ ਕੁਛ ਨੀ ਇਨਾ ਕੀਤਾ ਦਾ ਹਾਂ ਕੁੱਛ ਅੱਛੇ ਏਰੀਆ ਹੈਗੇ ਨੇ ਉੱਥੇ ਸਭ ਬੜਾ ਅੱਛਾ ਬਣਾਇਆ ਹੋਇਆ ਹਮ ਹੋਰ ਦੱਸੋ ਹੈਲੋ